ਹੈਲੋ,
ਸਤਿ ਸ਼੍ਰੀ ਅਕਾਲ ਵੀਰ ਜੀ।
ਭੈਣ ਜੀ ਹੋ।
ਹੋਰ ਹਾਂਜੀ -ਹਾਂਜੀ, ਤੁਸੀ ਠੀਕ ਕੋ ਬਸ ਵਧੀਆ ਕੀਕ ਕਰ ਰਿਹੇ ਓ
ਬਸ ਰੋਟੀ ਖਾਣ ਦੀ ਤਿਆਰੀ ਕਰਦੇ ਪਏ ਹਾਂ।
ਅੱਛਾ -ਅੱਛਾ ਹੋਰ ਕੀ ਬਣਾਇਆ ।
ਅੱਜ ਅਸੀਂ ਮਟਰ ਪਨੀਰ ਬਣਾਇਆ ਸੀ।
ਵਾਹ ਜੀ ਵਾਹ। ਹੋਰ ਘਰ ਸਭ ਠੀਕ ਨੇ?
ਸਭ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਦੇ ਸਬ ਠੀਕ ਨੇ?
ਸਭ ਵਧੀਆ ਵੀਰ ਜੀ ਵੀਰ ਜੀ ਮੈਂ ਸੁਣਿਆ ਸੀ ਉਹ ਤੁਹਾਡੇ ਨਾ ਉੱਧਰ ਵਿਆਹ ਏ ਕਿਸੇ ਦਾ ਤੁਹਾਡੀ ਭੈਣ ਦਾ ਹੀ ਸੁਣਿਆ ਸੀ ਵੀ ਤੁਹਾਡੀ ਭੈਣ ਦਾ ਵਿਆਹ ਹੈ ਤੇ ਤੁਸੀਂ ਕੀ ਪਾ ਰਹੇ ਹੋ?
ਮੈਂ ਨਾ ਉਹ ਸੋਚਿਆ ਮੈਂ ਕੋਟ ਪੈਂਟ ਪਾਵਾਂ ਜਿਹੜੇ ਚੱਲੇ ਨ ਅੱਜ ਕੱਲ੍ਹ ਸਾਈਡ ਬਲੇਜ਼ਰ ਆਲੇ ਤੇ ਨਾਲ ਉਹਦੀ ਮੈਂ ਤੇ ਨਾਲ ਅਤੇ ਮੈਂ ਓਰਜ ਚੈਰਬਨ ਬਣਨਾ।
ਅੱਛਾ ਅੱਜ ਕੱਲ ਵੈਸੇ ਟਰੈਂਡ ਵਿੱਚ ਕੀ ਚੱਲ ਰਿਹਾ? ਥੋੜ੍ਹਾ ਜਿਹਾ ਤੁਂ ਮੈਨੂੰ ਆਈਡੀਆ ਦੱਸ ਦਿਓ ਕਿਉਂਕਿ ਐਕਚੁਲੀ ਨਾ ਸਾੇ ਵੀ ਇੱਧਰ ਵਿਆਹ ਹੈਗਾ ਤੇ ਸੂਟ ਵਗੈਰਾ ਦਾ ਤਾਂ ਚਲੋ ਮੈਂ ਪੁੱਛ ਲਿਆ ਸੀ ਲੇਕਿਨ ਹੁਣ ਜੈਂਟਸ ਦਾ ਨਾ ਕਰਨਾ ਬਹੁਤ ਔਖਾ ਪੈ ਜਾਂਦਾ ਹੈ ਤੇ ਸਮਝ ਨੀ ਪੈਂਦੀ ਕਿ ਕੀ ਚੱਲ ਰਿਹਾ ਅੱਜ ਕੱਲ ਤੇ ਕੀ ਨਹੀਂ। ਚੱਲ ਰਿਹਾ ਸਾਡੇ ਇੱਧਰ ਕਹਿੰਦੇ ਕੁੜਤਾ ਪਜਾਮਾ ਪਾ ਲੋ ਕੋਈ ਕਹਿੰਦੇ ਥ੍ਰੀ ਪੀਸ ਪਾਾਲੋ ਕੋਈ ਕਹਿੰਦਾ ਕੋਟ ਪੈਂਟ ਪਾਾਰ ਲੋੋ ਤੇ ਮੈਨੂੰ ਕੁਛ ਸਮਝ ਨੀ ਪੈ ਰਿਹਾ ਤੇ ਮੈਨੂੰ ਹੂੰ।
ਕੁੜਤਾ ਪਜਾਮਾ। ਵੈਸੇ ਓਲਡ ਫੈਸ਼ਨ ਹੋ ਗਿਆ ਤੇਥ੍ਰੀਪੀ ਸੂਟ ਵੀ ਓਲਡ ਫੈਸ਼ਨ ਹੋ ਗਿਆ ਅੱਜ ਕੱਲ੍ਹ ਨਾ ਸਡ ਬਲੇਜ਼ਰ ਬੜੇ ਚੱਲੇ ਨੇ ਸਾਈਡ ਬਲੇਜ਼ਰ ਮਤਲਬ ਕੋਈ ਅ ਅਲੱਗ ਕਲਰ ਦਾ ਹੋਵੇ ਜਿਵੇਂ ਕੋਈ ਬਲੂ ਹੋਵੇ ਤੇ ਨੀਚੇ ਕਰੀਮ ਪੈਟ ਚੱਲੇ ਤੇ ਨਾਲੋਂ ਚੱਲ ਸੀ ਬੂਟ ਪਾਣ। ਤੇ ਨਾਲ ਕੋਈ। ਅ ਵਧੀਆ ਰੰਗੀ ਟਰਬਨ ਹੋਏ। ਮਤਲਬ ਜ਼ਿਆਦਾਤਰ ਡਾਰਕ ਕਲਰ ਨਹੀਂ ਜ਼ਿਆਦਾ। ਥਾ ਲਾਈਟ ਕਲਰ ਹੋਏ ਜਿਹੜਾ ਵਧੀਆ ਵੀ ਲੱਗੇ।
ਅੱਛਾ-ਅੱਛਾ-ਅੱਛਾ ਜੀ ਤੇ ਚੱਲ ਸੀ ਬੂਟ ਕਿਹੜੇ ਹੁੰਦੇ? ਦੇ ਨੇ।
ਚਲਸੀ ਬੂਟ ਉਹੀ ਹੁੰਦੇ ਨੇ ਜਿਹਦੇ ਵਿੱਚ ਨਾ ਉਹ ਸੋਲ ਜਿਹੜੀ ਹੁੰਦੀ ਵੁੱਡ ਦੀ ਹੁੰਦੀ ਹੈ। ਤੇ ਉਹ ਠੱਕ-ਠੱਕ ਕਰਦੀ ਹੈ। ਵੇਖਣ 'ਚ ਵੀ ਸੋਹਣੇ ਲੱਗਦੇ ਨੇ।
ਅੱਛਾ-ਅੱਛਾ ਤੇ ਉਹ ਮਤਲਬ ਅੱਛਾ ਜੀ ਤੇ ਅਗਰ ਆਪਾਂ ਜਿਹੜੇ ਆਮ ਸਪੋਰਟਸ ਸ਼ੂਜ ਹੁੰਦੇ ਨੇ ਉਹ ਕਿਤੇ ਥੱਲੇ ਪੈਂਦੇ ਨੇ ਫੇਰ
ਸਪੋਰਟਸ ਸ਼ੂਜ਼ ਤਾਂ ਜਿਵੇਂ ਕੋਈ ਪੈਂਟ ਸ਼ਰਟ ਵਗੈਰਾ ਨੋਰਮਲ ਕੋਈ ਜਾਂਦਾ ਜਿੱਥੇ ਜਿਵੇਂ ਕੋਲਜ ਹੋ ਗਏ ਉਹ ਉਹਦੇ ਥੱਲੇ ਪਾ ਸਕਦੇ ਨੇ ਵੈਸੇ।
ਅੱਛਾ ਜੀ। ਤੇ ਵੈਸੇ ਜਿਵੇਂ ਅੱਜ ਕੱਲ੍ਹ ਆਪਾਂ ਹੁਣ ਜਿਵੇਂ ਕੋਲੇਜ ਜਾਣਾ ਹੁਣ ਦੇਖੋ ਗਰਮੀ ਤਾਂ ਬਹੁਤ ਆ ਹੁਣ ਡੇਲੀ ਆਪਾਂ ਚੈਲਸੀ ਜੂਟ 'ਤੇ ਪਾ ਕੇ ਨਹੀਂ ਫਿਰਿਆ ਜਾ ਸਕਦਾ ਚੈਲਸੀ ਜੂਟ ਨਾਲ ਤੇ ਆਪਾਂ ਹੁਣ ਜਿਵੇਂ ਕੋਲਜ ਵਗੈਰਾ ਜਾਣਾ ਹੁੰਦਾ ਤੇ ਫੇਰ ਉਹ ਕੀ ਪਾ ਕੇ ਜਾਈਏ ਅਸੀਂ?
ਦੇਖੋ ਜੀ ਕੋਲਜ ਜਿਵੇਂ ਜਾਣਾ ਬੱਚੇ ਨੂੰ ਪੜ੍ਹਨ ਵਸਤੇ ਜਾਣਾ ਉੱਥੇ ਤੱਕ ਫੈਸ਼ਨ ਦਾ ਕੋਈ ਕੰਮ ਹੈ ਨਹੀਂ ਵੈਸੇ ਜ ਬੱਚਾ ਕੰਫਰਟੇਬਲ ਪਾ ਕੇ ਜਾਵੇ ਤਾਂ ਉਹ ਵੀ ਵਧੀਆ ਬੱਚਾ ਜੀਨਸ ਨੀਚੇ ਸਪੋਰਟਸ ਸ਼ੂਜ ਪਾ ਜਾਵੇ ਮਤਲਬ ਜਿਵੇਂ ਬੱਚਾ ਕੰਫਰਟੇਬਲ ਹੋਏ ਵੈਸੇ ਚੈਲਸੀ ਦਾ ਵਿਆਜ 'ਤੇ ਹੀ ਚੰਗੇ ਲੱਗਦੇ ਨੇ ਉਵੇਂ ਕੈਜੂਅਲ ਵੀਅਰਸ ਤਾਂ ਨਹੀਂ ਚੰਗੇ ਲੱਗਦੇ ਉਹ
ਅੱਛਾ-ਅੱਛਾ ਜੀ। ਓਕੇ।
ਹੋਰ, ਤੁਸੀਂ ਕੀ ਬਣਾਯਾ?
ਅਸੀਂ ਬਸ ਰਾਜਮਾਂ ਧਰੇ ਸੀ। ਤੇ ਔਹੀਔ ਬਸ ਹੁਣ ਤੜਕ ਤੜਕਾ ਵਗੈਰਾ ਲਗਾਣੈ ਹੋਨ ਤੜਕਾ ਲਾ ਵਾਂਗੇ ਤੇ ਰੋਟੀ ਬਨੇਗੀ।
ਤੁਹਾਡੇ ਬਾਈ ਘਰ ਦੇ ਰਾਜਮਾਂ ਬੜੇ ਸੁਆਦ ਬਣੇ ਸੀ ਤੁਸੀਂ ਮੈਨੂੰ ਰੈਸਿਪੀ ਦੱਸ ਸਕਦੇ ਉਦੀਆਂ?
ਹਾਂਜੀ ਹਾਂਜੀ, ਮੈਂ ਦੱਸਦੀ ਹਾਂ ਮੈਨੂੰ ਵੀ ਮੰਮੀ ਨੇ ਈ ਸਿਖਾਏ ਸੀ ਹੁਣ ਦੇਖੋ ਈਨੇ ਅਸੀਂ ਕੇੜਾ ਡੇਲੀ ਲਗੇਸੀ ਮੈ ਡੇਲੀ ਤੇ ਬਣਾਂਦੀ ਨੀ ਮੰਮੀ ਬਣਾਣ
ਹਾਂਜੀ ਮੈਂ ਤੁਹਾਡੀ ਮੰਮੀ ਦੇ ਹੱਥ ਦੇ ਖਾਧੇ ਸੀ ਬੜੇ ਸਵਾਦ ਸੀ ਓਸ ਤੋਂ ਬਾਦ ਮੈਂ ਅਪਣੀ ਮੰਮੀ ਨੂੰ ਕਿਹਾ ਸੀ ਕਿ ਉਵੋ ਬਣਾ ਕੇ ਦੋ ਮੰਮੀ ਨੇ ਟਰਾਏ ਤਾਂ ਕੀਤੇ ਸੀ ਪਰ ਔਵੇ ਜਾ ਟੇਸਟ ਨੀ ਆਇਆ ਸੀ।
ਅੱਛਾ ਅੱਛਾ, ਨਹੀਂ ਅਪ ਮੇਰੀ ਮੰਮੀ ਨੇ ਤੇ ਮਨੂੰ ਐਵੇਂ ਸਿਖਾਯਾ ਸੀ ਪੈਲੇ ਰਾਜਮਾਂ ਉਬਾਲ ਲੋ, ਸਵੇਰੇ ਅਸੀਂ ਉਬਾਲਣ ਵਸਤੇ ਰੱਖ ਦਿੰਣੇ ਆਂ। ਪੈਲੇ ਰਾਜਮਾਂ ਉਬਾਲ ਲੇ। ਥੋੜੇ ਜੇ। ਚ ਸੀਟੀ ਲਗਾਈ ਫਿਰ ਔਨੂੰ ਸਿਮ ਤੇ ਰੱਖ ਖਰੀਦਾ। ਫਿਰ ਔਨੂੰ ਇੱਕ ਘੰਟਾ ਕ ਮਤਲਬ ਕਿ ਸਿਮ ਤੇ ਰੱਖ ਦੇਂਦੇ ਫੇ ਉਸ ਉਸ ਤੋਂ ਬਾਦ ਥੋੜਾ ਜਾ ਉਬਲ ਜਾਂਦੇ ਨੇ ਔ। ਫਿਰ ਤੜਕੇ ਵਾਸਤੇ ਤਿਆਰ ਕਰਨਾ ਪੈਂਦੈ ਤੇ ਉਦੇ ਵਿੱਚ ਪਿਆਜ ਲੋ, ਟਮਾਟਰ ਲੋ। ਔਨੂੰ ਚਿਲੀ ਕੁਤਰਨਾ ਕਰਦੋ। ਤੇ ਔਨੂੰ ਫੇਰ ਤੇਲ ਰੱਖੋ ਕੜਾਹੀ ਵਿੱਚ ਪਰ ਜੋ ਸਵਾਦ ਆਂਦੈ ਨਾ ਲੋਹੇ ਦੀ ਕੜਾਹੀ ਦਾ ਬੜਾ ਸਵਾਦ ਆਂਦੈ। ਮੇਰੀ ਮੰਮੀ ਤੇ ਲੋਹੇ ਦੀ ਕੜਾਈ ਤੇ
ਅੱਛਾ, ਮੇਰੀ ਮੰਮੀ ਨਾ ਐਲੂਮੀਨੀਅਮ ਦੀ ਕੜਾਹੀ ਚ ਬਣਾਯਾ ਸ ਤਾਂ ਕਰਕੇ ਔ ਟੇਸਟ ਨ੍ਹੀਂ ਆਯਾ ਹੋਣਾ।
ਅਸੀਂ ਤੇ ਆਪਾਂ ਲੋਹੇ ਦੀ ਕੜਾਹੀ ਤੇ ਤੜਕਾ ਲਾਯਾ, ਪੈਲੇ ਤੇਲ ਤਰਿਆ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੱਤਾ, ਤੇਲ ਗਰਮ ਹੋ ਗਿਆ ਫਿਰ ਗੈਸ ਸਿਮ ਕਰਤੀ ਸੀ ਅਸੀਂ ਵੀ ਕਿਉਂਕਿ ਤੇਲ ਗਰਮ ਜੈਦਾ ਹੋ ਜਾਂਦੈ ਨਾ ਫਿਰ ਸੜ ਜਾਂਦੈ ਪਿਆਜ। ਫਿਰ ਗੈਸ ਸਿਮ ਕਰਤੀ ਅਸੀਂ ਫਿਰ ਪਿਆਜ਼ ਪਾਯਾ ਪਿਆਜ਼ ਨੂੰ ਥੋੜਾ ਲਾਲ ਕੀਤਾ ਫੇਰ ਟਮਾਟਰ ਪਾਏ ਅਸੀ ਫੇਰ ਜੇੜੇ ਸਵਾਦ ਅਨੁਸਾਰ ਮਸਾਲੇ ਜੇੜੇ ਪੈਂਦ ਦੇਨੇ ਕੋਮਨ ਜੇ ਔ ਪਾਤੇ। ਚੰਗੀ ਤਰ੍ਹਾਂ ਭੁਣਿਆ ਉਨੂੰ ਫਿਰ ਰਾਜਮਾਂ ਪਾ ਪਾ ਤੇ ਔ ਦੇ ਵੀਚ ਮਸਾਲੇ ਅਹ ਸਾਰਾ ਮਸਾਲਾ ਨਾ ਰਾਜਮਾਂ ਵਿੱਚ ਪਾਤਾ ਫਿਰ ਔਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜ੍ਹਾ ਗੈਸ ਸਿਮ ਤੇ ਤਰ ਦਿਓ। ਤੁਸੀਂ ਵੀ ਕੈਣਾ ਆਂਟੀ ਜੀ ਨੂੰ ਏਦਾਂ ਈ ਬਣਾਉਣਗੇ ਬਹੁਤ ਸਵਾਦ ਬਣਦੇ ਨੇ
ਹਾਂਜੀ ਮੈਂ ਉਸ ਦਿਨ ਖਾਧੇ ਸੀ ਨਾ ਮੈਨੂੰ ਬੜੇ ਸਵਾਦ ਲੱਗੇ ਸੀ ਹਾਂਜੀ ਹੋਰ ਤੁਹਾਡੀ ਪੜ੍ਹਾਈ ਕਿਵੇਂ ਚੱਲਦੀ ਪਈ ਹੈ
ਬਸ ਵਧੀਆ ਚੱਲ ਰਹੀ ਹੋੇ ਤੇ ਅਸੀਂ ਹੁਣ ਫ੍ਰਰੀ ਹੈਗੇ ਛੁੱਟੀਆਂ ਚੱਲ ਰਹੀਆਂ ਨੇ ਬਸ ਫ੍ਰੀ ਹੈਗੇ ਆ ਹੁਣ ਤੇ ਕੰਮ ਮਿਲਿਆ ਹੋਇਆ ਸਕੂਲੋਂ ਉਹੀ ਕਰ ਰਹੇ ਨੇ ਬੱਚੇ
ਹਾਂਜੀ ਸਹੀ ਗੱਲ ਹੈ ਨਹੀਂ ਮੈਂ ਤੁਹਾਡੀ ਪੜ੍ਹਾਈ ਦੀ ਗੱਲ ਕਰਦਾ ਪ ਤੁਸੀਂ ਮੈਂ ਸੁਣਿਆ ਐਮ ਏ ਕਰਦੇ ਸੀ
ਹਾਂਜੀ ਉਹ ਤਾਂ ਹੋ ਗਈ ਮੇਰੀ ਐਮ ਏ ਕੰਪਲੀਟ ਹੋ ਗਈ ਜੀ ਇਸ ਮਨ ਤੇ ਲਾਸ਼ਟ ਪੇਪਰ ਸੀਗੇ ਬਸੂਣੇ ਉਹੀ ਪੂਰੇ ਹੋਏ ਨੇ ਹਾਂਜੀ ਪੇਪਰ ਦੇ ਤੇ ਹਜੇ ਰਿਜਲਟ ਆਉਣਾ ਬਾਕੀ ਆ ਹੁਣ ਦੇਖੋ ਕੀ ਹੋਏਗਾ
ਹਾਂ ਵਧੀਆ ਹੀ ਹੋਏਗਾ ਜੋਂ ਹੋਏਗਾ
ਹਾਂਜੀ ਨਹੀਂ ਬਲਕਿ ਅੱਜ ਅਸੀਂ ਸ਼ਾਮੀ ਆਲੂ ਵਾਲ਼ੇ ਗੋਲਸ ਬਣਾਏ ਸੀ ਬੜੇ ਸੁਵਾਦ ਬਣੇ ਸੀ
ਅੱਛਾ ਉਹ ਕਿਵੇਂ ਬਣਾਏ ਸੀ ਤੁਸੀਂ
ਉਹ ਸਵੇਰੇ ਤੇ ਆਪਾਂ ਆਲੂ ਦੇ ਪਰੌਂਠੇ ਖਾਣੇ ਸੀ ਤੇ ਅਸੀਂ ਆਲੂ ਉਬਾਲ ਲਏ ਉਹ ਬਸ ਬੱਸ ਕੋਈ ਗੱਲ ਨਹੀਂੀ ਹੁਣ ਅਗਲੀ ਵਾਰ ਬਣਾਵਾਂਗੇ ਤੇ ਤੁਹਾਨੂੰ ਜ਼ਰੂਰ ਬੁਲਾਵਾਂਗੇ ਹਾਂਜੀ ਬਸ ਆਲੂ ਸੀ ਉਹ ਆਲੂ ਵਾਲਾ ਸਾਰਾ ਮਸਾਲਾ ਪਿਆ ਸੀ ਆਲੂ ਦੇ ਪਰੌਂਠਿਆਂ ਦਾ ਫੇਰ ਸ਼ਾਮੀ ਕੀ ਕੀਤਾ ਥੋੜਾ ਜਹਾ
ਹਾਂਜੀ ਜਿਹਨੂੰ ਕੌਣ ਫਲਾ ਕੇ ਕਹਿੰਦੇ ਨੇ ਹਾਂਜੀ ਉਹ ਪਾਇਆ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਉਹੀ ਫਿਰ ਲੋਹੇ ਦੀ ਕੜਾਹੀ ਵਿੱਚ ਤਲ ਲਏ ਗੋਲੇ ਗੋਲੇ ਜੇ ਬਣਾ ਕੇ
ਹਾਂ ਮਤਲਬ ਮੇਨ ਸਵਾਦ ਲੋਹੇ ਦੀ ਕੜਾਹੀ ਦਾ ਹੀ ਆਉਂਦਾ ਹੈ
ਹਾਂਜੀ ਇਹ ਤੇ ਹੈ ਜੋ ਕੜਾਹੀ ਲੋਹੇ ਦੀ ਕੜਾਹੀ ਦਾ ਸਵਾਦ ਔਰ ਦੂਜੀ ਕਢਾਈਆਂ ਚ ਕਿੱਥੇ ਆਦਾ ਅੱਜ
ਫੇਿਰ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਫੇਰ ਨਹੀਂ ਨਹੀਂ ਪੋਟੈਟੋ ਬੋਲਸ
ਪਟਿਆ ਬਸ ਬਣੀ ਕੇ ਉਹਨੂੰ ਤਲ ਲਓ। ਫੇਰ ਬਸ ਔ ਬਾਰ, ਕੱਢੋ ਤੇ ਖਾ ਲੋੋ, ਜ਼ਿਆਦਾ ਕੁਛ ਨਹੀਂ ਹੁੰਦਾ ਉਹਦੇ ਵਿੱਚ ਸਿਰਫ਼ ਇੱਕ ਉਹੀ ਹਾਂਜੀ,
ਮੈਂ ਕਹਿ ਰਿਹਾ ਸੀ ਸਾਡਾ ਨਾ ਅਗਲੇ ਮਹੀਨੇ ਪਲੈਨ ਬਣ ਰਿਹਾ ਅੰਮ੍ਰਿਤਸਰ ਜਾਣ ਦਾ, ਅਤੇ ਤੁਸੀਂ ਜਾਣਾ,
ਅਹ ਅੰਬਰਸਰ ਤੁਸੀਂ ਕਿੰਨੀ ਤਰੀਕ ਜਾਓਗੇ।
ਅੰਬਰਸਰ ਤਾਂ ਦੇਖੋ ਅਭੀ ਹ ਹੁਣੇ ਬੱਚਿਆਂ ਦੇ ਛੁੱਟੀਆਂ ਖ਼ਤਮ ਹੋਣਗੀਆਂ, ਤੇ ਨਾਲ ਦੇ ਨਾਲ ਛੁੱਟੀਆਂ ਤਾਂ ਮਿਲਣ ਤੋਂ ਰਹੀਆਂ। ਤੇ ਥੋੜਾ ਹਫ਼ਤੇ ਦਾ ਗੈਪ ਪਾ ਕੇ, ਕਿ ਬੱਚੇ ਛੁੱਟੀ ਵਾਸਤੇ ਕਹਿਣਗੇ ਸਕੂਲ ਤੇ ਅਹ ਅਸੀਂ ਸ਼ੁੱਕਰਵਾਰ ਜਾਵਾਂਗੇ। ਤੇ ਸ਼ਨੀਵਾਰ, ਮੱਥਾ ਟੇਕ ਕੇ ਐਤਵਾਰ ਮੱਥਾ ਟੇਕ ਕੇ ਫਿਰ ਐਤਵਾਰ ਦੀ ਰਾਤੀ ਵਾਪਸੀ ਹੋ ਜਾਏਗੀ ਸਾਡੀ,
ਜ ਨਾ ਮੈਨੂੰ ਕੋਈ ਹੋਰ ਵੀ ਕਹਿ ਰਿਹਾ ਸੀ ਉਹ ਵੀ ਮੈਨੂੰ ਕਹਿੰਦੇ ਸੀ ਆਪਾਂ ਜਾਣਾ ਗੁਰਦੁਆਰਾ, ਸਾਹਿਬ ਸ਼ਹੀਦਾਂ ਦੇ ਗੁਰਦੁਆਰੇ ਸਾਹਿਬ ਵੀ ਜਾਵਾਂਗੇ ਤੇ ਅੰਬਰਸਰ ਵੀ ਜਾਵਾਂਗੇ। ਤੇ ਕੋਈ ਗੱਲ ਨੀ ਫੇਰ ਮੈਂ, ਨੂੰ ਦੱਸ ਦਾਂਗੀ ਤੁਸੀਂ ਵੀ ਮੈਨੂੰ ਦੱਸ ਦਿਓ ਤੇਰੇ ਸਾਰੇ ਇਕੱਠੇ ਮਿਲ ਕੇ, ਕੇ ਇੱਕੋ ਯਾਤਰਾ ਤੇ ਚਲੇ ਜਾਵਾਂਗੇ, ਵੀ ਸਾਰੇ ਰਲ ਮਿਲ ਕੇ ਹੋ ਜਾਏਗਾ ਉਹ ਕਹਿ ਰਹੇ ਸੀ ਜਾਂ ਤੇ ਕੈਬ ਕਰ ਲਾਂਗੇ ਅਸੀਂ ਤੇ ਟ੍ਰੇਨ ਤੇ ਚਲੇ ਜਾਵਾਂਗੇ। ਹੁਣ ਜਿੱਦਾਂ ਸਾਰਿਆਂ ਤਾਂ ਸਹੀ ਬਣੇਗਾ। ਸੀ ਉਵੇਂ ਉੱਧਰ ਚਲਾ ਜਾਵਾਂ।
ਹਾਂਜੀ ਉਹ ਵੀ ਠੀਕ ਹੈ ਜੀ,
ਹਾਂ ਉਹ ਹਾਂਜੀ ਆ ਤੇ ਕੈਬ ਕਰ ਲਾਂਗੇ, ਆ ਤੇ ਟ੍ਰੇਨ ਤੇ ਚਲੇ ਜਾਵਾਂਗੇ ਤੇ ਬੱਸ ਤੇ ਹੈ ਹੀ ਹੈ।
ਹਾਂਜੀ ਸਹੀ ਗੱਲ ਹੈ, ਵੈਸੇ ਬੱਸ ਦਾ ਸਫ਼ਰ ਔਖਾ ਹੀ ਹੈ ਟ੍ਰੇਨ, ਸਹੀ ਰਹੇਗੀ ਸਾਨੂੰ ਤੇ,
ਆਪਾਂ ਟ੍ਰੇਨ ਦੇਖ ਲਵਾਂਗੇ ਟਿਕਟ ਬੁੱਕ ਕਰਾਣੀ ਪੈਂਦੀ ਹੈ ਨਾ ਪਹਿਲੇ ਨੀ ਤੇ ਬੜਾ ਰਸ਼ ਹੈਗਾ ਅੱਜ ਕੱਲ੍ਹ ਕਿਉਂਕਿ ਸਾਰੇ ਬੰ ਚੱਲੇ ਨੇ ਹੁਣ ਛੁੱਟੀਆਂ ਖਤਮ ਹੋਣ ਲੱਗੀਆਂ ਨੇ ਤੇ ਲਾਸਟ ਕੁਛ ਹੁੰਦੇ ਨੇ, ਜਿਹੜੇ ਲਾਸਟ ਦੀ ਛੁੱਟੀਆਂ ਵਿੱਚ ਇੰਜੋਏ ਕਰਨ ਜਾਂਦੇ ਨੇ ਕੁੱਝ ਪਹਿਲਾਂ ਜਾਂਦੇ ਨੇ, ਤੇ ਤਾਂ ਕਰਕੇ ਨਾ ਰਸ਼ ਬੜਾ ਉਹਨਾਂ ਤੇ ਕਮਰੇ ਸਾਨੂੰ, ਮਿਲਣੇ ਨੀ,
ਨਹੀਂ ਕਮਰੇ ਦੇ ਤਾਂ ਇੰਤਜ਼ਾਮ ਮੈਂ ਕਰਦਾਂਗਾ ਮੇਰੇ ਹੈ ਕੋਂਟੈਕਟ ਥ ਮੈਂ ਕਮਰੇ ਦਾ ਇੰਤਜ਼ਾਮ ਤਾਂ ਹੋ ਜਾਏਗਾ ਉਹੀ ਹੈ ਨਾ ਕਿ ਦੋ ਤਿੰਨ ਬੰਦਾ ਜਾਏ ਤਾਂ ਬੜੀ ਖੱਜਲ ਖਵਾਈ ਹੁੰਦੀ ਹੈ। ਜੇ ਚ ਲੋਕੀ ਜ਼ਿਆਦਾ ਹੋਣ ਨਾ। ਫੇਰ ਥੋੜਾ ਮਜ਼ਾ ਵੀ ਆਉਂਦਾ ਜਾਣ ਦਾ
ਹੂ ਨਹੀ ਕੋਈ ਗੱਲ ਨੀ ਮੈਂ ਥੇ ਸਾਡੀ ਭਾਬੀ ਹੈਗੀ ਐ ਸ਼ਾਮਲੀ, ਉਹਨੂੰ ਵੀ ਪੁੱਛ ਲਾਂਗੇ ਇੱਕ ਹੋਰ ਭਾਬੀ ਵੀ ਮੈਨੂੰ ਕਹਿੰਦੀ ਪਈ ਸੀ, ਤੇ ਮੈਂ ਉਹਨਾਂ ਕੋਲ ਨਾ ਸੂਟ ਸਵਾ ਸਵਾਏ ਸੀ। ਤੇ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਹੁਣ ਤੁਸੀਂ ਸੂਟ ਸਵਾ ਰੇ ਔ, ਕਿਤੇ ਚੱਲੇ ਔ, ਮੈਂ ਨਹੀ ਅਸੀਂ ਕਿਤੇ ਚੱਲੇ ਤੇ ਨੀ ਕਹਿੰਦੇ ਫਿਰ ਚੱਲੋ ਕੋਈ ਗੱਲ ਨੀ ਆਪਾਂ ਅੰਬਰਿਤਸਰ ਹੋ ਆਣੇ ਹਾਂ ਜਾਂ ਕਿਤੇ ਮੂਵੀ ਦੇਖ ਆਨੇ ਆਂ। ਮੈਂ ਕਿਹਾ ਚਲੋ ਅੰਮਰਤਸਰ ਚਲੇ ਜਾਵਾਂਗੇ ਹੁਣ ਤੁਸੀਂ ਵੀ ਕਹਿ ਰਹੇ ਹੋ ਤੇ ਆਪਾਂ ਸਾਰੇ ਰਲ ਮਿਲ ਕੇ ਚਲੇ ਜਾਵਾਂਗੇ ਸਾਰਿਆਂ ਨੂੰ ਕਹਿ ਦਾਂਗੇ ਕਿ ਚਲੋ ਥੋੜਾ ਜਿਹਾ ਇੰਜੋਏ ਵੀ ਹੋ ਜਾਣ। ਨਾ ਬੱਚੇ ਖੁਸ਼ ਹੋ ਜਾਣਗੇ ਸਾਰੇ।
ਜਿਹੜੀ ਤੁਸੀਂ ਭਾਬੀ ਦੀ ਗੱਲ ਕਰਦੇ ਹੋ ਕੱਪੜੇ ਵੀ ਸੀਂਦੀ ਏ।
ਮੈਂ ਉਹਨਾਂ ਕੋਲ ਹੀ ਤੇ ਸਾਰੇ ਸੂਟ ਸਵਾ ਰਹੀ ਸੀ। ਹੁਣ ਨਾ ਸਾਡੇ ਇੱਧਰ ਵਿਆਹ ਏ ਗਾ ਗਲੀ ਮਹੱਲੇ ਚ, ਤੇ ਉਹ ਕਹਿ ਫਿਰ ਦੇਖੋ ਕੱਪੜੇ ਵੀ ਚਾਹੀਦੇ ਹੁੰਦੇ। ਜਨ ਵੀਰ ਜੀ। ਤਾਂ ਕਰਕੇ ਫਿਰ ਮੈਂ ਕਿਹਾ ਚਲੋ ਇਕ ਅੱਧਾ ਸੂਟ ਸਵਾ ਕੇ ਰੱਖ ਨਿਕਲੀਏ ਕੁਛ ਟਾਈਮ ਦਾ ਪਤਾ ਨੀ ਹੁੰਦਾ। ਕਦੋਂ ਕਿਹੜਾ ਫੰਕਸ਼ਨ ਆ ਜੇ, ਕੋਈ ਗੱਲ ਨੀ। ਮੈਂ ਤੁਸੀਂ ਮੈਨੂੰ ਆਪਣੀ ਮੰਮੀ ਦਾ ਨੰਬਰ ਦੇ ਦੇਣਾ। ਤੇ ਮੈਂ ਉਹਨਾਂ ਦੀ ਗੱਲ ਕਰਾ। ਦਾਂਗੀ ਉਹਨਾਂ ਨਾਲ ਉਹਨਾਂ ਨੂੰ ਤੁਹਾਡੀ ਮੰਮੀ ਦਾ ਨੰਬਰ ਦੇ ਦਾਂਗੀ ਸੂਟ ਤੇ ਬਹੁਤ ਵਧੀਆ ਸੀਂਦੀ ਆ ਉਹ ਜਿਹੜਾ ਅਮਰ ਜੀ ਉਹਦੇ ਕੋਲ ਸੂਟ ਸਵਾ ਲੋ।
ਹਾਂਜੀ ਕਿਉਂਕਿ ਨਾ ਮੇਰੀ ਮੰਮੀ ਨੂੰ ਬੜੇ ਉਹ ਪਸੰਦ ਨਹੀਂ ਆਦੇ ਸੂਟ
ਅੱਛਾ ਅੱਛਾ ਨਹੀਂ ਨਹੀਂ ਬਹੁਤ ਤੋਂ ਵਧੀਆ ਸਿੰਦੀ ਜਿਵੇਂ ਤੇ ਤੁਸੀਂ ਕਹੋਗੇ ਪਲਾਜ਼ੋ ਸਵਾਣਾ ਸਲਵਾਰ ਸੂਟ ਹੁਣ ਮੈਂ ਪੁ ਪੁੱਛ ਹੀ ਰਹੀ ਸੀ ਮੈਂ ਕਿਹਾ ਕਿਹੜਾ ਟਰੈਂਡ ਚੱਲਦਾ ਪਿਆ ਉਹ ਮੈਨੂੰ ਦੱਸ ਰਹੇ ਸੀ ਕਹਿੰਦੇ ਵੀ ਐਵਰਾ ਟਰੈਂਡ ਚੱਲਦਾ ਪਿਆ ਹੈ। ਤੇ ਨਾਲੇ ਉਹ ਸਾਰਾ ਫੇਰ ਕਰਵਾ ਦਿੰਦੇ ਨੇ ਉਹ ਨਾ ਕੋਈ ਹੋਰ ਦੀ
ਮੇਰੀ ਮੰਮੀ ਨੂੰ ਤਾਂ ਉਹ ਬੜਾ ਪਸੰਦ ਆਇਆ ਅੱਜ ਕੱਲ੍ਹ ਉਹ ਪਾਕਿਸਤਾਨ ਜਿਹੜੀ ਬਾਜੂ ਨਹੀਂ ਹੁੰਦੀ। ਉਹ ਮੰਮੀ ਕਹਿੰਦੀ ਮੈਂ ਸਵਾਨੀ ਐ ਤੇ ਕੋਈ ਮਿਲਦਾ ਨੀ ਪਿਆ ਟੇਲਰ ਜਿਸਦਾ
ਅੱਛਾ ਨਈ ਨਈ ਮੈਂ ਉਹਦਾ ਨੰ ਨੰਬਰ ਤੁਸੀਂ ਮੈਨੂੰ ਆਪਣੀ ਮੰਮੀ ਦਾ ਨੰਬਰ ਭੇਜਦੇ ਨਾ ਕੋਈ ਗੱਲ ਨੀ ਮੈਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਤੇ ਮੈਂ ਉਹਨਾ ਨੂੰ ਤੁਹਾਡਾ ਨੰਬਰ ਦੇ ਦਾਂਗੀ। ਫੇਰ ਤੁਸੀਂ ਆਪਣੀ ਮੰਮੀ ਨੂੰ ਕਹਿਣਾ ਸਿੱਧਾ ਉਹਨਾਂ ਨਾਲ ਈ ਕੋਂਟੈਕਟ ਕਰ ਲੈਣਗੇ ਤੁਸੀ ਦੇਖੋ ਬਈ ਜਦੋਂ ਮੈਂ ਪੈ ਗਈ। ਫੇਰ ਪੰਗਾ ਹੀ ਪੈ ਜਾਂਦਾ ਨਾ ਫਿਰ ਉਹ ਫਿਰ ਹਿਸਾਬ ਕਿਤਾਬ ਕੁੱਛ ਅਲੱਗ
ਹਾਂਜੀ-ਹਾਂਜੀ, ਚਲੋ ਹੂੰ,
ਠੀਕ ਹਾਂਜੀ ਚਲੋ ਠੀਕ ਹੈ ਤੁਸੀਂ ਭੇਜ ਦਿਓ ਨੰਬਰ ਠੀਕ ਹੈ ਜੀ ਓਕੇ ਸਸ ਰੀ ਕਾਲ ਜੀ, ਸਸ ਰੀ ਕਾਲ